ਹਾਂ ਬੋਲੋ ਭ ਜੀ, ਸਸ ਸ੍ਰੀ ਕਾਲ। ਠੀਕ ਤੁਸੀਂ ਸੁਣਾਓ।
ਵਧੀਆ ਵਧੀਆ, ਹੋ ਗਈ ਤਿਆਰੀਆਂ।
ਹਾਂ ਤਿਆਰੀ ਤੇ ਹੋ ਗਈ ਏ, ਹਜੇ ਜਾਣਾ ਤੇ ਚਾਰ ਵੱਜ ਜਾਣਗੇ।
ਅੱਛਾ ਅੱਛਾ। ਕਿਸੇ ਆਏ ਨੇ ਓ।
ਅਜੇ ਤੇ ਪਹੁੰਚਣਗੇ ਤਿੰਨ ਵਜੇ ਸਵਾ ਤਿੰਨ ਵਜੇ ਕੋਲ।
ਅੱਛਾ ਅੱਛਾ।
ਹੂੰ ਰੂਬੀ ਘਰ ਪਹੁੰਚਨਗੇ।
ਅੱਛਾ ਅੱਛਾ।
ਹੂੰ, ਹੋਰ ਸੁਣਾਓ। ਹਾਂ ਬੱਚੇ ਠੀਕ ਨੇ, ਹੁਨੇ ਈ ਸਵਾਇਆ ਏ। ਕਿੰਨਾ ਰੋਇਆ ਏ ਨਾ।
ਅੱਛਾ।
ਹੋਰ
ਅ ਰਸਤੇ ਨਾ ਤੰਗ ਕਰੇ ਹੋਰ
ਰਸਤੇ ਚ ਬੜਾ ਤਂਗ ਕਰਨਾ। ਇਹਨੇ ਬੜਾ ਕਿਉਂਕਿ ਆਪਾਂ ਵਿਆਹ ਤੇ ਗਏ ਸੀ ।ਇਹਨੇ ਬੜਾ
ਹਮ- ਆਦਤ ਨੀ ਹੈ ਨਾ ਜਾਣ ਦੀ ਵੱਡਾਹੈਗਾ। ਧੀਰੇ-ਧੀਰੇ ਹਮ
ਹੋਰ ਗੁੜੀਆ ਠੀਕ
ਹਾਂ, ਠੀਕ ਸੁੱਤੀ ਆਉਣ ਵੀ ਬਹੁਤੀਆ ਤੇਜ ਹੈਗੀ ਆ ਥੱਲੇ ਪਾਉਂਦਿਆਂ ਹੀ ਪਤਾ ਲੱਗਦਾ। ਥੱਲੇ ਨੀ ਦਿੱਖਦੀ। ਬੜੀ ਮੁੀ
ਹੋਰ
ਪਕਾ ਲੀ।
ਹਾਂ, ਖਾਲੀ ਆਏ ਆ, ਫੋਨ ਕੋਈ ਕਰੋ ਕਿ ਨਹੀਂ
ਕੀਤਾ ਸੀ। ਮੈਂ ਠੀਕ ਸੀ ਸਾਰੇ ।ਹਮ ਹਾਂ, ਠੀਕ ਹੈ ।ਜੀ ਸਾਰੇ ਹੋਰ ਉਹ ਤਾਂ ਠੀਕ ਨੇ ਸਾਰੇ
ਹਾਂ, ਸਭ ਠੀਕ ਨੇ ਹੋਰ, ਮੈਂ ਤੇ ਹੁਣ ਕਰੇਲੇ ਬਣਾਏ। ਹਆ ਨਮਸਤੇ, ਉਹ ਜੋ ਨਾ ਸ਼ੂਗਰ ਕਰਕੇ ਨਾ
ਹਮ- ਹਮ-ਹਮ ਫਰਕ ਹੈ।
ਨਹੀਂ ਹੁਨੇ ਚੈੱਕ ਕੀਤੀ ਵੱਧਦੀ ਹੋਈ ਸੀ। ਥੋੜ੍ਹੀ ਨਾ
ਅੱਛਾ। ਪਰਹੇਜ਼ ਤੇ ਕਰਦੇ ਪੈਂਦੇ
ਹਾਂ, ਪਰਹੇਜ਼ ਕਰ ਰਹੇ ਨੇ ਫੇਰ ਕਦੀ- ਕਦੀ ਨਹੀਂ ਸੀ ਕੀਤਾ ਜਾ ਜਿਵੇਂ ਹੁਣ ਮੈਂਗੋ ਆ ਗਏ ਨੇ
ਹਾਂ, ਮੈਂਗੋ ਦਾ ਤੇ ਉਹ ਸੀਜਨ ਚੱਲ
ਹਾਂ, ਬੱਸ
ਵੇਖ ਕੇ ਰਿਹਾ ਨੇ ਹਾਂ ਵੇਖ ਕੇ ਨਹੀਂ ਰਿਆ ਜਾਂਦਾ-
ਹਾਂ-ਹਾਂ।
ਬੱਚਿਆਂ ਨੂੰ ਵੀ ਬੜਾ ਸਵਾਦ ਲੱਗਦਾ ਮੈਂਗੋ ਤੇ
ਆਹੋ ਬੋਡਾ ਈ।
ਇਹਨੂੰ ਵੀ ਸਵਾਦ ਲੱਗਦਾ ਫਿਰ ਮੈਂ ਆਪ ਨਹੀਂ ਖਾਂਦੀ ਸੀ ਮੈਂ ਵੀ ਖਾਣ ਲੱਗ ਜਾਣੀ ਆ ਘਰ ਆਇਆ ਹੁੰਦਾ
ਸਹੀ ਗੱਲ ਏ। ਪਹਿਲੇ ਮੈਂ ਵੀ ਨਹੀਂ ਖਾਂਦੀ ਸੀ ਹੁਣ ਤੇ ਚਲ ਮੈਂ ਵੀ
ਹੁਣ ਹ ਮੈਂ ਵੀ ਕਾ ਲਦੀ ਹ। ਮੈਂਗੋ ਸ਼ੇਕ ਏਹ ਚੀਜ਼ਾਂ ਵਗੈਰਾ ਪੀਤੀ ਜਾਂਦੀਆਂ ਨਾ ਫੇਰ। ਵਧੀਆ ਸਵਾਦ ਆ ਜਾਂਦਾ।
ਹੁੰ ਹੋਰ ਹਾਂ ਸਾਰੀਆਂ ਕਹਿ ਤੇ ਰੀਹੀਆਂ ਨੇ ਕਰ ਲਈਏ। ਪਰ ਉਨ੍ਹਾ ਨੂੰ ਟਾਈਮ ਲੱਗ ਜਾਏਗਾ ਲਿ ਨਿਕਲਦੇ ਨਿਕਲਦੇ ਵੱ
ਹਾਂ, ਕੋਈ ਨੀ ਮੌਸਮ ਥੋੜਾ ਸਹੀ ਵੀ ਹੋਜ ਜੇਗਾ ਗਰਮੀ ਦਾ ਟਾਈਮ ਨਿਕਲ ਜਾਏਗਾ ਥੋੜਾ। ਸਾਢੇ ਚਾਰ-ਪੰਜ ਵੀ ਲਾ ਕੇ ਚਲੋ। ਹੁੰ
ਵੀ ਲੰਘ ਰਿਹਾ।
ਹੁੰ ਨਹੀਂ ਸਹੀ ਹੈ ਥੋੜਾ ਮੌਸਮ ਵੀ ਥੋੜੋ ਚਲੋ, ਇਥੇ ਗਰਮੀ ਦਾ ਟਾਈਮ ਨਿਕਲ ਜਾਏਗਾ ਨਾ ਗਰਮੀ ਪਤਾ ਨੀ ਕੁਛ।
ਹਾਂ, ਹੋਰ ਬੂਆ ਦਾ ਆਇਆ ਕੋਈ ਫੋਨ?
ਨਹੀਂ ਹੋਈ ਨੀ ਮੇਰੀ ਗੱਲ। ਕਰਾਂਗੀ।
ਅੱਛਾ ਹੋਰ ਭੈਣਾ ਕਿਸੇ ਦਾ ਆਇਆ।
ਹਾਂ ਭੈਣ ਨਾਲ ਹੋਈ ਸੀ, ਉਹੀਯੋ ਪੁਆ ਦੀ ਕੁੜੀ ਨਾਲ।
ਅੱਛਾ। ਠੀਕ ਹੈ।
ਠੀਕ ਹੈਗੀ ਸੀ, ਉਹਦੇ ਨਾਲ ਗੱਲ ਹੋਈ ਸੀ ਹੋਰ ਗੁਰਦੁਆਰੇ ਵਗੈਰਾ ਜਾਂਦੇ ਸੀ? ਨੇੜੇ
ਅ ਕੌਣ।
ਤੁਸੀਂ ਮੈਂ ਕਿਹਾ ਗੁਰਦੁਆਰੇ ਜਾਂਦੇ ਸੀ। ਬੱਚਿਆਂ ਨਾਲ ਨੀ ਹਾਂ ਇੱਧਰ ਵੀ ਇੰਨੇ ਨੇੜੇ ਹੋ ਕੇ ਨਹੀਂ ਜਾ ਸਕ
ਹਾਂ ਸਹੀ ਗੱਲ ਹੈ ਨੀ ਨਿਕਲਿਆ ਜਾਂਦਾ। ਕਹਿਣ ਦੀ ਗੱਲਾਂ ਨੇ ਬੱਚਾ ਸੁਤਾਰ ਹੋਆ
ਕੁਛ ਨੀ ਕਰਨ ਦਿੰਦੇ ਬੱਚੇ ਉੱਠ ਜਾਂਦੇ ਨੇ ਗੋਦੀ ਚ ਹੀ ਸੋਹਣਾ ਹੁੰਦਾ ਬੱਚੇ
ਹਾਂ।
ਥੱਲੇ ਪੈਂਦੇ ਹੀ ਨੀ।
ਤੇਰਾ ਤੇ ਚਲ ਛੋਟਾ ਬੱਚਾ ਨਾ ਮੇਰਾ ਤੇ ਵੱਡਾ ਹੋ ਗਿਆ ਤਾਂ ਵੀ ਕਹਿੰਦਾ ਬਈ ਗੋਦੀ ਚ ਹੀ ਕਹਿੰਦਾ ਮਤਲਬ ਵੀ ਮੈਂ ਹਿੱਲਾਂਗੀ ਨਾ ਤੇ ਉੱਡ ਜਾਏਗਾ।
ਉਹ ਆਦਤ ਹੋ ਜਾਂਦੀ ਨਾ ਇਹਨੂੰ ਵੀ ਆਦਤ ਹੋਈ ਪਈ ਆ।
ਹਾ ਹੁਣ ਕਹਿੰਦੇ ਆਦਤ ਪਾਦਿਤੀ ਐ ਹੁਣ ਅਸੀ ਕੀ ਪਈ ਐ। ਪੈਗਈ ਹਨ ਬਾਚਏ ਨੂੰ ਅਸੀ ਕੀ ਕਰੀਏ। ਅਸੀ ਥੋੜੀ ਪਾਈਐ ਹੁਣ ਬੱਚਿਆਂ ਨੂੰ ਆਦਤ
ਸੁਣਦੇ ਨੇ ਨਾ ਥੱਲੇ ਪੈਣ ਲੈਂਦੇ ਹੀ ਨਹੀਂ ਨੀ ਮਨਾ ਕੀਤਾ ਫਿਰ ਮੈਂ ਲਗਾਈ ਹੀ ਨਹੀਂ ਫਿਰ ਥੋੜਾ ਡਰ ਲੱਗ ਜਾਂਦਾ ਨਾ।
ਹਾ
ਹਲੇ ਡਾਕਟਰ ਨੇ ਤੇ ਇਨ੍ਹਾਂ ਨੂੰ ਮਨਾ ਕੀਤੀ ਸੀ ਮੈ ਲਗਾਈ ਸੀ ਪਤਾ ਨੀ ਕੀ ਹੋਇਆ। ਕੀ ਨੀ ਹੋਇਆ ਮੁੰਡੇ ਨੂੰ ਨਜ਼ਰ ਚ ਰਖਲਿਆ ਕਿਸੇ ਨੇ ਓਨੇ ਤੇ ਲਈ ਹੀ ਨੀ
ਬੱਚਾ ਕੁਝ ਖਾਣ ਨੂੰ ਲੱਗਦਾ ਨਾ ਤਾਂ ਵੀ ਫਰਕ ਪੈਂਦਾ ਖਾਣ ਦਾ ਵੀ ਨਹੀਂ ਬੱਚਾ ਕੁਛ
ਹਾਂ ਕੁਝ ਖਾਏ ਨਾ ਤੇ ਸਹੀ ਲੱਗੇ ਨ ਕਮਜ਼ੋਰ ਐ।
ਕਿਉਂਕਿ ਇਸ ਟਾਈਮ ਜਿੱਦਾਂ ਦਾ ਸਿਰਫ ਦੁੱਧ ਦੋ ਦਿਨ ਹੀ ਡਿਪੈਂਡ ਰਹਿੰਦਾ ਦੁੱਧ ਤੇ ਖਾਣ ਪੀਣ ਦਾ ਵੀ ਸਾਰਾ ਹੁੰਦਾ
ਤੂੰ ਖਵਾਇਆ ਨੀ ਸ਼ੁਰੂ ਤੋਂ ਹਨ ਕਿ ਨੀ ਖਵਾਇਆ ਹਨ ਮੈ ਮੂੰਹ ਖੋਲ ਖੋਲ ਕੇ ਥੋੜ੍ਹੀ ਪੁਵੰਗੀ ਨੀ ਪੁਆਉਂਦਾ
ਨਹੀਂ ਮਾਂ ਤੇ ਬੜਾ ਕੁਝ ਮਾਵਾਂ ਤੇ ਕਰਦੀ ਆ
ਹਾਂ ਉਹ ਮੈਂ ਕਿਹਾ ਉਹਨਾਂ ਨੇ ਆਦਾ ਤੂੰ ਭਾਈ
ਹਨ ਧੀਰ ਧੀਰੇ ਹੋਜੂ ਜਿਵੇਂ ਜਿਵੇਂ ਵਡਾ ਹੋਵੇਗਾ। ਖ਼ੁਸ਼ ਐ ਉਹ ਤੇ ਨਾਨਕੇ ਜਾਕੇ।
ਸਬ ਨੂੰ ਵੇਖ
ਹਾ ਨਾਨਕੇ ਜਾਕੇ ਹੋਜੇ ਥੋੜਾ ਮੈਨੂੰ ਵ ਹੁਣ ਐ ਚਾਹੀਦਾ ਐ ਚਾਹੀਦਾ ਬੱਚੇ ਟ੍ਰੈਕਟ ਹੁੰਦੇ ਨੇ
ਓਹ ਤੇ ਮੰਗਦਾ ਸਾਰੀ ਚੀਜ਼ ਮੰਗਦਾ ਪਰ ਵੇਸਟ ਕਰਦਾ ਰੋਡ ਦੇਗਾ
ਖੇਡਾਂ ਖੇਡਦਾ ਖੇਡਾਂ ਖੇਡਦਾ ਖੇਲਣ ਦੀ ਆਦਤ ਪੇਗਈ ਧੀਰੇ ਧੀਰੇ ਥੋੜਾ ਹੋਏਗਾ ਐ ਨ ਸਮਜ ਆਏਗੀ ਫੇਰ
ਹੁਨ ਮੈਨੂੰ ਐ ਹੋ ਰਿਆ ਉਧਰ ਏਦੇ ਮਤਲਬ ਦੇ ਖਿਡੌਣੇ ਹਨ ਐ ਜਿਵੇਂ ਸਾਈਕਲ ਚਲਾਦਾ ਛੋਟੀ ਸਾਈਕਲ ਨੀ ਹੋਏਗੀ।ਪਿੱਟੇ ਨਾ ਉੱਧਰ ਜਾ ਕੇ।
ਇਹ ਫ਼ਰਕ ਪੈ ਜਾਂਦਾ ਲੈਜਾ ਵੀ ਨਹੀਂ ਸਕਦੇ ਨਾ।
ਨਹੀਂ-ਨਹੀਂ ਮਸਾ ਸਾਡਾ ਸਮਾਨ ਜਾਏਗਾ।ਉਹ ਪਹਿਲੇ ਪੁੱਛਦੇ ਪਏ ਨੇ ਬੈਗ ਕਿੰਨੇ ਨੇ।ਦੇਖ ਬੱਚੇ ਦਾ ਤੇ ਮੇਰਾ ਇਹ ਇਕ ਬੈਗ ਤੇ ਹੋਣ ਗੇ।
ਹੂੰ ਨਹੀਂ-ਨਹੀਂ ਜਾਣ ਲੱਗਿਆ ਇਨਾ ਹੁਣੇ ਆਉਣ ਲੱਗਿਆ ਜਿਆਦਾ ਸ਼ੋਪਿੰਗ ਵੀ ਤੇ ਕਰਨੀ ਹੁੰਦੀ ਹੈ ਨਾ।ਹਾਂ, ਓਦਰ ਜਾ ਕੇ ਸ਼ੋਪਿੰਗ ਨਹੀਂ ਸ਼ੋਪਿੰਗ ਤੇ ਜ਼ਰੂਰੀ ਹੁੰਦੀ ਉੱਧਰ। ਚਾਹੇ ਟਾਈਮ ਮਿਲੇ ਨਾ ਮਿਲੇ ਇੱਕ, ਦੋ ਦਿਨ ਜਾਣਾ ਏ ਐਂਡਿੰਗ ਚ ਹੀ ਜਾਣਾ ਹੁੰਦਾ ਹਾਂ, ਐਂਡ ਵਿਚ ਹੀ ਜਾਣਾ ਹੁੰਦਾ।
ਤੀ ਮਾਰਦੇ ਆਂ ਉਹਦੇ ਦੋ, ਚਾਰ ਦਿਨ।
ਹਾਂ, ਸਹੀ ਗੱਲ ਏ । ਫਿਰ ਚਾਚਿਆਂ ਘਰ ਜਾਓ, ਤਾਈਆਂ ਘਰ ਜਾਓ, ਮਾਸੀ
ਹਾਂ, ਤੇ ਇਹ ਜਿਹੜੇ ਇਧਰ ਉਹਨਾਂ ਨੇ ਚਾਚੇ ਉਹਨਾਂ ਨੇ ਉਹ ਡਰਾਇੰਗ ਰੂਮ ਸੁਧਾਰ ਲਿਆ ਉਧਰ ਵਾਲਾ ਉੱਪਰ ਰੂਪਸੀਨਾ ਨੇ।
ਹਾਂ, ਅੱਛਾ ਬਣ ਗਿਆ ਉਹਨਾਂ ਦੇ ਤੇ।
ਨਹੀਂ ਉਹਦੇ ਖ ਭਰਿਆ ਹੋਇਆ ਸੀ ਸਾਰਾ ਹੁਣ ਖਾਲੀ ਹੋ ਗਿਆ।
ਉੱਧਰ ਬਾਹਰ ਬੈਡ ਰੱਖਿਆ ਹੋਇਆ ਸੀ ਹੁਣ ਪਤਾ ਨੀ ਮੈਂ ਵੀ ਦੇਖਿਆ ਨੀ ਵੈਸੇ। ਵਿਆਹ ਚ ਤੇ ਕੀਤਾ ਹੋਇਆ ਸੀ ਕੋਈ ਇੰਤਜ਼ਾਮ।ਵਿਆਹ ਹੈਗਾ ਸੀ ਤੇ ਪਿੱਛੇ, ਵੈਸੇ ਤਾਂ ਸੋਹਣਾ ਬਣ ਗਿਆ ਉਹਨਾਂ ਦਾ ਮਤਲਬ। ਘਰ ਵੀ ਸੋਹਣਾ ਲੱਗਦਾ ਹੁਣ।
ਹਾਂ, ਉਣ ਤੇਓ ਹੇਮਕੁੰਟ ਸਾਹਿਬ
ਹੂੰ ਹਾਂ, ਹੇਮਕੁੰਡ ਸਾਹਿਬ। ਜਾਦਾ ਵਧੀਆ। ਦਰਸ਼ਨ ਕਰ ਆਏ ਗਾ। ਵਧੀਆ-ਵਧੀਆ ਦਰਸ਼ਨ ਕਰਦਾ ਆ ਠੰਡੀ ਜਗ੍ਹਾ ਘੁੰਮਦਾ ਪਿਆ।
ਮੰਮੀ-ਪਾਪਾ ਨੂੰ ਲੈ ਗਿਆ ਸੀ। ਉਧਰ ਪਤਾ ਨਹੀਂ ਕਿਧਰ।ਹਾਂ, ਉਸ ਤੋਂ ਬਾਅਦ ਪਤਾ ਨਹੀਂ ਵਰਿੰਦਾਵਨ ਹਮ।
ਹੁਣ ਰੁਪਸੀ ਆਏਗੀ ਭੈਣ ਆਏਗੀ ਤੇ ਫਿਰ ਲੈ ਜਾਏਗਾ ਭੈਣ ਨੂੰ ਗੁਮਾਉਣ। ਫਿਰ ਜਾਣਗੇ ਮੰਮੀ-ਪਾਪਾ ਪਾਪਾਂ ਜਾਣਗੇ, ਪਹਿਣ ਜਾਏਗੀ। ਤਬ ਘੁੰਮ ਆਉਂਣੇ ਸਾਰੇ ਵਧੀਆ। ਵਧੀਆ ਬਸ ਵਧੀਆ ਮੈਂ ਕਿਹਾ ਪੁੱਛਾਂ ਜ਼ਦ ਸਹੀ। ਬਸ ਤੁਸੀਂ ਸੁਣਾਓ?
ਠੀਕ ਹੈ ਅਗਰ ਚੁੱਲਾ ਚੱਲ ਰਿਹਾ ਹੈ?
ਬਸ ਹਾਂ ਉਹ ਤੇ ਹੈ।
ਥੋੜੇ ਕੱਲੇ ਨੇ ਇਹ ਨਾ ਦੇ ਥੋੜਾ।
ਹੋ ਜਾਂਦਾ ਹੋ ਤੇ ਫੇਰ ਹੁਣ ਰੋਟੀ ਪਾਣੀ ਦਾ?
ਇਹ ਤੇ ਇਹ ਕਹਿ ਰਹੀ ਹੈ ਮੈਂ ਬਾਹਰੋਂ ਹੀ ਖਾ ਲਾਂਗਾ। ਮੈਂ ਤੇ ਵੈਸੇ ਆਪਣੀ। ਕੰਮ ਵਾਲੀ ਨੂੰ ਕਿਹਾ ਸੀ ਕਿ ਬਣਾ ਜਏ ਦਵਾਈ ਜੋ ਪੈਸੇ ਤੇਰੇ ਬਣਦੇ ਮੈਂ ਦੇ ਦਾਂਗੀ। ਕਹਿੰਦੀ ਨਹੀਂ ਮੇਰੇ ਪਾਸ ਟਾਈਮ ਨਹੀਂ? ਨਹੀਂ ਹੈ।
ਹੂੰ ਹੂੰ।
ਤੇ ਕਹਿੰਦੇ ਕੋਈ ਨੀ ਮੈਂ ਬਜ਼ਾਰੋਂ ਖਾ ਲਾਂਗਾ ਤੂੰ ਜਾਣਾ? ਜਾ ਤੂੰ ਮੇਰੀ ਚਿੰਤਾ ਨਾ ਕਰ ਜੇ ਚਿੰਤਾ ਕਰਨੀ ਤੇ ਨਾ ਜਾ ਹਾਂ ਜੇ ਚਿੰਤਾ ਹੈਗੀ ਹੈ ਤੇ ਨਾ ਜਾ। ਜੇ ਚਿੰਤਾ ਨੀ ਕਰਨੀ ਤੇ ਜਾਓ।
ਇੱਧਰ ਆ ਜਾਣਗੇ ਇੱਧਰ ਖਾ ਲੈਣਗੇ।
ਨਹੀਂ ਕਿੱਧਰ ਆਉਣਗੇ ਉਹ ਦਿਲਪ੍ਰੀਤ ਨੇ ਵੀ ਕਿਹਾ ਸੀ ਤੇ ਉਹ ਕਹਿੰਦੇ ਮੈਂ ਨੀ ਜਾਵਾਂਗਾ ਹੂੰ ਹੂੰ। ਹੋਰ?
ਜਾਂਦੇ ਨੇ ਉੱਧਰ ਸੰਡੇ ਸੰਡੇ।
ਹਾਂ ਮੈਂਚ ਵ ਤੈਨੂੰ ਪਤਾ? ਪਤਾ।
ਵਧੀਆ ਚਲ ਹੋਰ ਕੀ?
ਉਹ ਖੇਲਦੇ ਨੇ ਨਾ ਮੈਚ। ਤੇ ਫਿਰ ਸ਼ੂਗਰ ਨੋਰਮਲ ਰਹਿੰਦਾ । ਦੀਓ।
ਅੱਛਾ ਅੱਛਾ ਅੱਛਾ ਤੇ ਉਹ ਕੋਈ ਹੋਣਾ? ਨਾ ਮਤਲਬ। ਉਹਦੇ ਨਾਲ ਹੋ ਜਾਂਦਾ ਹਾਂ ਉਹ ਕਰਨੀ ਜ਼ਰੂਰੀ ਹੁੰਦੀ ਹੈ ਨਾ ਹਾਂ। ਬੋਕ ਵਗੈਰਾ। ਹੁੰਦਾ ਬੜੀ ਜ਼ਰੂਰੀ ਹੈ ਨਾ ਉਹਦੇ ਸਾਰਾ ਉਹ ਸੰਡੇ ਨੂੰ ਹੋ ਜਾਂਦਾ ਹੋਣਾ ਵਰਕ ਆਊਟ ਹੋ ਜਾਂਦਾ ਨਾ ਉਹ ਮੈਚ। ਤੇ ਦੁਆਰਾ
ਹੂੰ।
ਹੈ ਸ਼ੂਗਰ ਵਾਸਤੇ ਤੇ ਬੜੀ ਜ਼ਰੂਰੀ ਹੈ। ਵਗੈਰਾ ਪਰਹੇਜ ਵੀ ਹੋ ਅੱਜ, ਕੱਲ ਸਭ ਨੂੰਹਾਂ ਸਭ ਠੀਕ ਨੇ ਸਭ ਠੀਕ ਨੇ।
ਉਹ ਪੇਕੇ ਗਏ ਨੇ
ਪਹਿਲੇ ਉਹ ਆਏ ਸੀ ਮੈਂ ਆਈ ਸੀ ਫੇਰ ਉਹ ਚਲੇ ਗਏ ਸੀ ਸੀ। ਹੁਣ ਗੁਰਦੁਆਰੇ ਸਾਹਿਬ ਜਾਂਦੇ ਨੇ ਨਾ ਰੋਜ਼ ਦੁਪਹਿਰੇ ਆਉਂਦੇ ਨੇ ਸ਼ਾਮੀ ਕਈ ਵਾਰੀ ਹਾਂਜੀ। ਸ਼ਾਮੀ ਹੋ ਜਾਂਦੇ ਨੇ ਕਈ ਵਾਰੀ ਉਹਨੂੰ ਮਿਲ ਜਾਂਦੇ ਨੇ
ਗੁੜੀਆਂ ਨੇ ਗੁੜੀਆਂ ਨੀ ਸੀ ਨਾ ਤੁਹਾਡੇ ਘਰ ਤੇ ਫੇਰ ਉਹਨਾ ਨੂੰ ਸਭ ਨੂੰ ਸ਼ੌਕ ਹੈ।
ਸਬ ਨੂੰ ਹੁੰਦਾ ਹੈ। ਆਾਹ ਵੀ ਆਉਂਦਾ ਇਹਦਾ ਖੇਲਦੀ ਇਹਨਾਂ ਨਾਲ ਗੱਲਾਂ ਮਾਰਦੀ ਫਿਰ ਸ਼ਾਮੀ ਆ ਜਾਦੇ ਨੇ ਗੁਰਦੁਆਰੇ ਸਾਹਿਬ ਸ਼ਰਾਰਤੀ ਵੀ ਬੜੀ ਉਤਾਰਨੀ ਆ
ਹੂੰ।
ਬਸ ਵਧੀਆ, ਜਦੋਂ ਜ਼ਿਆਦਾ ਤੰਗ ਕਰਦਾ ਨਾ ਬੱਚਾ ਫੇਰ ਲਾ ਹੀ ਪੈਂਦੀ ਰੋਜ਼ ਤੇ ਨੀ ਜਦੋਂ ਜ਼ਿਆਦਾ ਕਰਦਾ ਨਾ ਫੇਰ ਮੈਂ ਉਤਾਰ ਦੀ ਆ ਰੋਜ਼ ਤੇ ਧਿਆਨ ਹੀ ਨਹੀਂ ਰਹਿੰਦਾ ਜ਼ਿਆਦਾ ਤੰਗ ਕਰਨਾ ਫਿਰ ਫਿਰ ਜੇ ਕਿੱਥੇ ਜਾਏ ਬੰਦਾ ਫੇਰ ਹੋ ਜਾਂਦਾ
ਹਾਂ, ਹੋਰ ਮੈਂ ਕਰਨੀ ਆ ਹਨੇ
ਹਾਂਜੀ, ਹਾਂਜੀ। ਠੀਕ ਹੈ ਓਕੇ ਦੱਸਣਾ ਕਦੋਂ ਜਾਓਗੇ ਠੀਕ ਹੈ ਓਕੇ, ਓਕੇ। ਸਤਿ ਸ਼੍ਰੀ ਅਕਾਲ। ਠੀਕ ਹੈ। ਠੀਕ ਹੈ।